ਹੈਲੋ ਹਾਂਜੀ ਸਤ ਸ੍ਰੀ ਅਕਾਲ। ਹਾਂਜੀ। ਸਤਿ ਸ਼੍ਰੀ ਅਕਾਲ। ਹੋਰ ਸੁਣਾਓ ਹੋਰ ਠੀਕ ਹੋ। ਹਾਂਜੀ ਸਭ ਵਧੀਆ ਏ ਤੁਸੀਂ ਸੁਣਾਓ।
ਹਾਂਜੀ ਮੈਂ ਵੀ ਵਧੀਆ।
ਹਮ ਹੋਰ ਕਿਸ ਤਰ੍ਹਾਂ ਫੋਨ ਕੀਤਾ।
ਬਸ ਕੁਛ ਨੀ ਵਿਹਲੇ ਹੋਏ ਸੀ ਉਹਨੇ ਰੋਟੀ ਖਾ ਕੇ ਤੇ ਮੈਂ ਕਿਹਾ ਤੁਹਾਨੂੰ ਯਾਦ ਕਰ ਲਾਏਹ ਹੋਰ ਤੁਸੀਂ ਖਾ ਲਈ ਰੋਟੀ।
ਹਾਂਜੀ-ਹਾਂਜੀ ਖਾ ਲਈ ਰੋਟੀ ਪਾਣੀ ਸਭ
ਅੱਛਾ-ਅੱਛਾ-ਅੱਛਾ ਠੀਕ ਹੈ। ਓ ਹੋਰ ਮੈਂ ਪੁੱਛ ਰਹੀ ਸੀ ਮੈਂ ਕਿਹਾ ਹਮ ਬੱਚਿਆਂ ਦੀ ਨਾ ਛੁੱਟੀਆਂ ਪੈਂਦੀਆਂ ਪਈ ਸੀਰ ਖਾਂਦੇ ਪਏ ਸੀ ਕਿਤੇ ਘੁੰਮਣ ਚ ਕੁਮਨ ਚਲੋ ਮੈਂ ਕਿਹਾ ਮੈਂ ਤੁਹਾਨੂੰ ਵੀ ਫੋਨ ਕਰਕੇ ਪੁੱਛ ਲਾ। ਕਿ ਤੁਸੀਂ ਚੱਲਣਾ ਕਿਤੇ ਘੁੰਮਣ ਨਾਲ।
ਘੁੰਮਣ ਕਿੱਧਰ ਜਾਣਾ ਹੈ ਮਤਲਬ ਕਿ ਬੱਚਿਆਂ ਦੇ ਉਹਦੇ ਚ ਘੁੰ ਘੁੰਮਣ ਅੰ ਜਾਣਾ ਮਤਲਬ ਕਿ ਸ਼ਹਿਰੋ ਬਾਹਰ ਜਾਨਾ ਘੂਮਨ ਯਾ ਸਿਟੀ ਚ ਜਾਾਨਾ ਜਾਂ ਬਾਹਰ ਹਾਂਛ
ਨਹੀਂ ਨਹੀਂ ਨਹੀਂ ਅਸੀਂ ਹੱਅਲੇ ਤਾਂ ਐਵੇਂ ਨਾਲ ਹੀ ਇੱਥੇ ਹੀ ਜਾਣਾ ਹੈ ਦੋ ਦਿਨ ਦੇ ਲਈ ਐਵੇਂ ਰਿਜੋਰਟ ਵਗੈਰਾ ਕਿਧਰ ਦੇਖ ਲੈਂਦੇ ਆ ਘੁੰਮਣ ਜਾਣ ਦਾ
ਅੱਛਾ ਅੱਛਾ ਬਾਹਰ ਜਾਂਦਾ ਚਲੋ ਦੇਖ ਲਵਾਂਗੇ ਸਲਾਹ ਬਣਾਓ ਚਲੇ ਜਾਵਾਂਗੇ ਅਸੀਂ ਵੀ ਨਾਲ
ਅੱਛਾ ਠੀਕ ਏ ਉਹੀ ਮੈਂ ਕਿਹਾ ਤੁਹਾਡੇ ਵੀ ਬੱਚੇ ਛੋਟੇ ਨੇ ਤੇ ਸਾਡੇ ਵੀ ਛੋਟੇ ਨੇ ਦੋਨੋ ਆਪਸ ਚ ਖੇਡ ਲੈਣਗੇ ਇੱਕ ਤੇ ਹੋਰ ਰਿਜੋਰਟ ਵਗੈਰਾ ਜ ਮੈਂ ਕਿ ਕੀ ਹੈ ਉਹਣਾ ਨਾ ਪੂਲ ਵਗੈਰਾ ਹੁੰਦਾ ਹੈ ਉਧਰ ਤੇ ਉੱਧਰ ਹੀ ਖਾਣਾ ਪੀਣਾ ਸਭ ਮਿਲੇਗਾ ਤੇ ਉੱਥੇ ਰੂਮ ਵਗੈਰਾ ਰਹਿਣਾ ਤੇ ਮੈਂ ਕਿਹਾ ਉਹ ਉਧਰ ਫ ਸਹੀ ਰਹੇਗਾ ਤੇ ਉਹ ਪੂਲ ਚ ਸਾਰੇ ਮੈਂ ਮੇਰੀ ਇੱਕ ਦੋ ਹੋਰ ਹੈਗੇ ਨੇ ਉਹ ਵੀ ਕੱਪਲ ਇਕੱਠੇ ਕਰਦੀ ਪਈਆਂ ਮੈਂ ਕਿਹਾ ਚਾਰ ਪੰਜ ਕੱਪਲ ਇਕੱਠੇ ਚੱਲਾਂਗੇ ਨਾ ਤੇ ਨਾਲ ਬੱਚੇ ਵੀ ਹੋ ਜਾਣਗੇ ਤੇ ਫੇਰ ਬੋਰ ਨੀ ਹੋਵਾਂਗੇ ਖੇਡਾਂ ਮਤਲਬ ਪੂਲ ਵਗੈਰਾ ਚ ਇਕੱਠੇ ਸਾਰੇ ਵੜ
ਹਾਂ ਕੋਈ ਗੱਲ ਨਹੀਂ ਤਿਆਰੀ ਕਰ ਲੈਂਦੇ ਹ ਅਸੀਂ ਜਦੋਂ ਜਾਣਾ ਹੈ ਤੇ ਤੁਸੀਂ ਸਾਨੂੰ ਦੱਸੋ ਹ
ਹਾਂਜੀ ਅੱਛਾ ਅੱਛਾ ਤੇ ਅਗਲੇ ਹਫ਼ਤੇ ਤੱਕ ਫ੍ਰੀ ਔ ਮਤਲਬ
ਨਹੀਂ ਨਹੀਂ ਜਦੋਂ ਵੀ ਤੁਸੀਂ ਪ੍ਰੋਗਰਾਮ ਬਣਾਵ ਸੀ ਫਰੀ ਫਰੀ ਆ ਤੁਸੀਂ ਪ੍ਰੋਗਰਾਮ ਬਣਾਓਗੇ ਨਾ ਤੇ ਅਸੀਂ ਚੱਲਾਂਗੇ ਸਗੋਂ ਵੀ ਫਰੈਸ਼ ਹੋ ਜਾਵਗੇ ਥੋੜਾ ਅਸੀਂ ਬ
ਹਾਂ ਉਹੀ ਅਰੇ ਉਹ ਨਾ ਗਰਮੀ ਇਨੀ ਪੈਂਦੀ ਪਈ ਨਾ ਕੁਈ ਬਾਹਰ ਨਿਕਲਣ ਦਾ ਜੀ ਨੀ ਕਰਦਾ ਪਿਆ ਮੈਂ ਕਿਹਾ ਫਿਰ ਕਿੱਥੇ ਜਾਈਏ ਘੁੰਮਣ ਜਾਂ ਕੋਈ ਭਾੜਾ ਭੂੜਾ ਤੇ
ਲੇਖ ਪਾਵੇ ਅੰਦਰ ਰਵੇ ਸ਼ਾਮੀ ਤੇ ਬੰਦਾ
ਨਹੀਂ ਹਾਂਜੀ ਅਰੇ ਉਹ ਰਿਜ਼ੋਰਟ ਚ ਕੀ ਹੁੰਦਾ ਏ ਕਿ ਹੁਨੇ ਦਿੱਤਾ ਕਿ ਅਸੀਂ ਦੁਪਹਿਰੇ ਪਹੁੰਚਿਆ ਜੀ ਹੈ ਤੇ ਮਤਲਬ ਕਿ ਫੇਰ ਉਥੇ ਹੀ ਲੰਚ ਵੀ ਉਹਨਾਂ ਦੇ ਕੋਲੋਂ ਮਿਲੇਗਾ ਫ੍ਰਰੀ ਬ੍ਰੇਕਫਾਸਟ ਵੀ ਸਵੇਰ ਦਾ ਹੋਰ ਰਾਤ ਦਾ ਡਿਨਰ ਵੀ ਫ੍ਰੀ ਹੋਰ ਸ਼ਾਮ ਦੀ ਟੀ ਪਾਰਟੀ ਵੀ ਹੁੰਦੀ ਏ ਤੇ ਹਾਂ ਸਭ ਕੁਛ ਸਭ ਕੁਛ ਹਾਂ ਤੇ ਫਿਰ ਹਾਂਜੀ ਉਹਨਾਂ ਨੇ ਇੱਕ ਪੂਲ ਵੱਡਾ ਜਿਹਾ ਬਣਾਇਆ ਹੁੰਦਾਏ ਤੇ ਦੁਪਹਿਰੇ ਬਾਰਾਂ ਤੋਂ ਲੈ ਕੇ ਸ਼ਾਮ ਦੇ ਪੰਜ ਵਜੇ ਤੱਕ ਸਬ ਪੂਲ ਚ ਹੀ ਵੜੇ ਰਹਿੰਦੇ ਨੇ ਵੱਡੇ ਛੋਟੇ ਮਤਲਬ ਹਾਂ ਅਲੱਗ ਅਲੱਗ ਉਹ ਬਣਾਏ ਦੇ ਨੇ ਛੋਟੇ ਬੱਚਿਆਂ ਦਾ ਅਲੱਗ ਵੱਡਿਆਂ ਦਾ ਅਲੱਗ ਤਾਂ ਕਿ ਬੱਚਾ ਡੁੱਬ ਨਾ ਜਾਏ ਕਦੀ ਉਹ ਵੀ ਦਿੰਦੇ ਨੇ ਟਿਊਬ ਵਗੈਰਾ ਤਾਂ ਕਿ ਪਾਨੀ ਚ ਅਪਨਾ ਪਏ ਰੋ ਅਰਾਮ ਨਾਲ ਲੇਟੇ ਰੋ ਗਾਨੇ ਵਾਨੇ ਚਲਾ ਲੋ ਸਪੀਕਰ ਵਗੈਰਾ ਤੇ
ਹਾਂ ਇਸਪੀਕਰ ਉਹਨਾਂ ਦੇ ਆਪਨੇ ਵੀ ਡੀਜੇ ਲੱਗੇ ਰਹਿੰਦੇ ਹੋਨਗੇ ਉੱਥੇ ਡੀਜੇ ਵੀਜੇ ਵੀ ਹੋਨਗੇ
ਆਹੋ ਉਹ ਨਹੀਂ ਹੁੰਦਾ ਪੂਲ ਦੇ ਚਾਰੋਂ ਸਾਈਡਰ ਸੀ ਤੇ ਲਾ ਕੇ ਤੇ ਉੱਤੇ ਅੰਬਰੇਲਾ ਜਿ ਲਾਈ ਦੀਆਂ ਨੇ ਰੈਸਟ ਕਰੋ ਅਪਨਾ ਉੱਥੇ ਲੇਟ ਜਾਓ ਗਾਨੇ ਸੁਣ ਲਓ ਅਪਨਾ ਮਤਲਬ ਕਿ ਉਹੀ ਨਾ ਜਿਸ ਤਰਾਂ ਕਿ ਅਸੀਂ ਗਏ ਅਪਨੇ ਕੱ ਉਹ ਸਮਾਨ ਕੱਪੜੇ ਵਗੈਰਾ ਜੋ ਵੀ ਰੱਖਣਾ ਉੱਥੇ ਰੱਖ ਲਿਆ ਖਾਨ ਪੀਨ ਦਾ ਸਮਾਨ ਰੱਖ ਲਿਆ ਫੇਰ ਉੱਥੇ ਟਿਊਬ ਦੇ ਦਿੰਦੇ ਨੇ ਉਹ ਪਾਲੋ ਤਾਂ ਕਿ ਡੁੱਬੋ ਨਾ ਤੁਸੀ ਯਾ ਜਾਂ ਉਹਦੇ ਤੇ ਅਰਾਮ ਨਾਲ ਲੇਟੇ ਰਹੋ ਤੇ ਗਾਨੇ ਸੁਣਦੇ ਰਹੋ ਫੇਰ ਬੋਲ ਵਗੈਰਾ ਵੀ ਵਿੱਚ ਹੁੰਦੀ ਕੀ ਨਾ ਉੱਥੇ ਪਈ ਦੀਆਂ ਹੀ ਹੁੰਦੀਆਂ ਨੇ ਤਾਂ ਕਿ ਤੁਸੀਂ ਖੇਡਦੇ ਰਹੋ ਆਰਾਮ ਨ
ਚਲੋ ਕੋਈ ਨੀ ਵਧੀਆ ਸਗੋਂ ਚੱਲਾਂਗੇ ਅਸੀਂ ਵੀ ਤੇ ਇਹ ਜਿਹੜੇ ਮਤਲਬ ਕਿ ਕ ਕੱਪੜੇ ਵੀ ਆਪਨੇ ਅਲੱਗ ਤੋਂ ਲਿਜਾਨੇ ਹੋਨਗੇ ਤੇ ਜਿਹੜਾ ਪੂਲ ਚ ਜਾਨਾ ਏ ਜਾਂ ਉਹੀ ਚੱਲਦੇ ਨੇ ਸੂਟ ਵੂਟ
ਪਰ ਇਹ ਪਹਿਲੇ ਸਾਨੂੰ ਵੈਸੇ ਪੱਕਾ ਯਾਦ ਸੀ ਤੁਸੀਂ ਕੋਸਚਿਊਮ ਸਵਿਮਿੰਗ ਕੋਸਟਿਊਮ ਲੈ ਕੇ ਆਓ ਤਾਂ ਕਿ ਨਾ ਉਹ ਅਸੀਂ ਐਵੇਂ ਅਲਾਉਡ ਨੀ ਕਰਾਂਗੇ ਲੇਕਿਨ ਮੈਂ ਪਿਛਲੀ ਵਾਰ ਗਈ ਸੀ ਨਾ ਤੇ ਉਹ ਸਾਰੇ ਅਪਨੇ ਨਾਈਟ ਸੁੱਟਾਂ ਚ ਹੀ ਵੜੇ ਹੋਏ ਸੀ
ਅੱਛਾ
ਮਲਬ ਕਿ ਟੀ ਸ਼ਰਟ ਪਜਾਮਾ ਯਾ ਕੈਪਰੀ ਪਾ ਲੋ
ਹਾਂ ਤਾਂ ਈ ਮੈਂ ਪੁੱਛਿਆ ਨਾ ਮੈਂ ਕਿਹਾ ਫਿਰ ਉਸੇ ਹਿਸਾਬ ਨਾਲ ਬਦਾ ਕੱਪੜੇ ਦੀ ਪੈਕਿੰਗ ਕਰਦਾ ਏ ਨਾ।
ਹਾਂ ਤਾਂ ਕਰਕੇ ਤੇ ਫੇਰ ਮੈਂ ਉਹੀ ਕਹਿ ਰਹੀ ਸੀ ਕਿ ਕੋਸ਼ਚਿਊਮ ਦੀ ਇਨੀ ਨੀਡ ਨੀ ਪਏਗੀ ਤੁਸੀਂ ਅ ਮੈ ਨੋਰਮਲੀ ਜੋ ਵੀ ਅਪਨਾ ਮਲਬ ਏਵੇ ਕੇ ਪਜਾਮਾ ਟੀ ਸ਼ਰਟ ਜੀਨ ਹਾਂਜੀ
ਚਲਦਾ ਹੁੰਦੀਆਂ ਨੇ ਉਹ ਇੱਕ ਇੱਕ ਰੱਖ ਲਵਾਂਗੇ ਸਾਰੇ ਜਿਣੇ ਬੱਚਿਆਂ ਦੇ ਤੇ ਬੱਚਿਆਂ ਕੋਲ ਤੇ ਹੁੰਦੇ ਈ ਨੇ ਅੱਜ ਕੱਲ੍ਹ
ਉਹ ਬਚਿਆ ਦਾ ਤਾਂ ਕੀ ਏ ਪੈਂਟੀ ਬਨੈਨ ਪਾ ਕੀ ਵੜ ਜਾਣਗੇ, ਉਹ ਕਹਿੰਦੇ ਇੰਨੇ ਵੱਡੇ-ਵੱਡੇ ਹੈਗੇ ਨੇ ਹਾਂਜੀ-ਹਾਂਜੀ ਉਹੀ ਤੇ ਬੱਚਿਆਂ ਦੀ ਵੀ, ਉਹ ਆਦੀਆਂ ਨੇ ਨਾ ਟਿਊਬਾਂ ਚ ਕਲਕਾਰ ਬਣ ਹੁੰਦੀ ਐ ਢੰਕ ਬੰਨੀਆ, ਤੇ ਉਹ ਸਭ ਉਹਨਾਂ ਦੇ, ਕੋਲ ਉੱਥੋਂ ਫ੍ਰਰੀ ਮਿਲਦਾ ਕੋਈ ਸਾਨੂੰ ਪਰਚੇਸ ਨਹੀਂ ਕਰਨੀ, ਪੈਂਦੀ, ਹਾਂ ਉਸ ਹਾਂ ਉਹੀ ਪਹਿਲਾਂ ਜਾਵਾਂਗੇ ਤੇ ਮਟਰਿੰਗ ਕਰਨਗੇ ਫੇਰ ਉਹਦੇ ਬਾਅਦ ਆਪਣੇ ਰੂਮ ਚ ਮਤਲਬ ਕਿ ਅ ਸ਼ਵਰ, ਵਗੈਰਾ ਲੈ ਕੇ ਪਸੀਨੇ ਦੀ ਫਿਰ ਸਮੈਲ ਨਾ ਆਏ ਨਾ, ਪੂਲ ਚ ਵੜਨ ਤੇ ਤੇ ਫੇਰ ਉਹ ਤਾਂ ਕਰਕੇ ਉਹ ਫੇਰ ਉੱਥੋਂ ਦੀ ਆਪਣਾ ਪੂਲ ਚ ਨਾ ਲਓ, ਫੇਰ ਸ਼ਾਮ ਵੇਲੇ ਪਾਰਟੀ ਵਗੈਰਾ ਉੱਥੇ ਹੁੰਦੀ ਹੈ, ਤੇ ਮਤਲਬ ਕਿ ਹੋ ਠੰਡ ਜਦੋਂ ਹੁੰਦੀ ਨਾ ਤੇ ਬੋਣ ਰਾਤੀ ਹੁੰਦੀ ਹੈ ਬੋਣ ਫਾਇਰ, ਉਹ ਆਪਦੇ ਲੱਕੜਾਂ ਤੇ ਲਾ ਕੇ ਤੇ ਮਿਊਜ਼ਅਮ ਵਗੈਰਾ, ਚੱਲਦਾ ਟੈਂਟ ਬੰਨੇ ਹੋਣ ਤੋਂ ਵੀ,
ਅੱਛਾ-ਅੱਛਾ, ਉਥੇ ਬੜਾ ਵਧੀਆ ਤੁਸੀਂ ਮਤਲਬ ਗਏ ਵੀ ਹੋ ਪਹਿਲਾਂ ਅਸੀਂ ਤੇ ਗਏ ਵੀ ਨੀ,
ਅੱਛਾ ਸਹੀ, ਉਹ ਨਾ ਸ ਗਈ ਵੀ ਆ ਦੋ ਵਾਰ ਗਈ ਹੋਈ। ਇੱਕ ਵਾਰ ਸਰਦੀਆਂ ਚ ਗਈ ਸੀ, ਔਰ ਇੱਕ ਵਾਰ ਗਰਮੀਆਂ ਚ ਗਈ ਸੀ, ਤੇ ਹਾਂ ਸਰਦੀਆਂ ਚ ਵੈਸੇ ਜ਼ਿਆਦਾ ਮਜ਼ਾ ਆਇਆ ਸੀ ਲੇ ਕਿਨ ਹੁਣ ਬੱਚੇ ਕਹਿੰਦੇ ਪਏ ਨੇ ਵਾਟਰ ਪਾਰਕ, ਵਾਟਰ ਪਾਰਕ ਉਹ ਵਾਟਰ ਪਾਰਕ ਨਾ ਅਜ- ਅੱਜ ਕੱਲ ਪਾਣੀ ਪਤਾ ਨੀ ਕਿਹੋ ਜਿਹਾ ਆਂਦਾ।
ਹਾਂ ਵੋਟਰ ਪਾਰਕ ਚ ਸਭ ਆ ਜਾਂਦੇ ਨੇ ਨਾ ਫੇਰ ਜ਼ਿਆਦਾ ਹੀ ਵੜੇ ਦੇ ਹੁੰਦੇ।
ਹਾਂ ਉਹੀ ਉਹ ਪਿਛਲੀ ਵਾਰ ਅਸੀਂ ਗਏ ਸੀ ਨਾ, ਸਾਡੇ ਹੱਥਾਂ ਤੇ ਦਾਨੇ ਪੈਰਾਂ ਤੇ ਰੈਸ਼ਿਸ਼ ਵੇ ਗੈਰਾ ਪਤਾ ਨੀ ਤੇ ਮੈਂ ਕਿਹਾ ਬੱਚੇ ਛੋਟੇ-ਛੋਟੇ ਹੈਗੇ ਨੇ ਤੇ, ਕੰਮ ਕਰਾਂਗੇ ਉਹ ਸਵੀਮਿੰਗ ਪੂਲ ਚ ਹੀਏ ਖਾਲੀ ਆਪਣੀ ਫੈਮਿਲੀ-ਫੈਮਲੀ, ਜਾਂਦੀ ਏ,
ਅੱਛਾ,
ਹਾਂ ਹੋਰ ਉੱਥੇ ਕੀ ਹੈ ਸਫ਼ਾਈ ਹਰ ਰੋਜ਼ ਸਬ- ਸਫ਼ਾਈ ਹੁੰਦੀ ਹੈ ਰੋਜ਼ ਸਫ਼ਾਈ ਰੋਜ਼ ਪਾਣੀ ਬਦਲਦਾ ਤੇ ਵਾਟਰ ਪਾਰਕ ਦਾ ਤੇ ਪ- ਤਾਂ ਨੀ ਬਦਲਦੇ ਨੀ ਬਦ-
ਵਾਟਰ ਪਾਰਕ ਚ ਅਸੀਂ ਪਿਛਲੀ ਸਾਲ ਗਏ ਸੀ ਨਾ ਬੱਚਿਆਂ ਦੇ ਨਾਲ- ਤੇ ਮੇਰੀ ਪੋਤਰੀ ਨੂੰ ਹਾਂ ਤੇ ਉਹ ਉਹਦੇ ਤੇ ਪਿੰਡੇ ਤੇ ਛੇ ਮਹੀਨੇ- ਨਿਸ਼ਾਨ ਪਿਆ ਰਿਹਾ ਉਨੇ ਜਿਹੜੇੱ ਕਪੜੇ ਪਾਏ ਦੇ ਸੀ ਨਾ ਉਹ ਕਪੜੇ- ਕੱਪੜੇ ਦੇ ਇੰਨਾ ਜ਼ਿਆਦਾ ਉਹਦੇ ਪਿੰਡੇ ਤੇ ਹੋ ਗਿਆ ਸੀ ਨਾ
ਹਾਂ ਟੈਨਿੰਗ ਵੀ ਹੋ ਜਾਂਦੀ ਏ ਧੁੱਪ ਦੇ ਹਾਂ ਇਹਨਾਂ ਨੇ ਤੇ ਪੂਲ ਵੀ ਇਸ ਹਿਸਾਬ ਨਾ- ਆਪਣੇ ਆਪ ਬਣਾਯਾ ਦੈ ਜਿੱਥੇ ਥੋੜੀ ਮਤਲਬ ਛਾਂ- ਪੈਂਦੀ ਹੈ ਧੁੱਪੇ ਨੀ ਪੈਂਦੀ- ਤੇ ਜ਼ਿਆਦਾ ਪਰੇਸ਼ਾਨੀ ਵੀ- ਨੀ ਆਂਦੀ- ਮਤਲਬ ਆਪਣਾ ਖੇਡੋ ਆਪਣਾ- ਚਾਰ ਪੰਜ ਘੰਟੇ ਪਾਣੀ ਦੇ ਵਿੱਚ ਹੀ ਪਏ ਰਹੋ ਖੇਲੋ ਫੇਰ ਉੱਥੇ ਹੀ ਨਾਮ਼ਤਾ ਲੋਕ ਕਿ ਦੇ ਦੇਣਗੇ ਬਣਾ ਬਣੂ ਕੇ ਦੁਪਹਿਰ ਦੀ ਰੋਟੀ ਖਾ ਕੇ ਜਾਣਾ ਏ ਫੇਰ ਸ਼ਾਮ ਤੱਕ ਉੱਥੇ ਪਏ ਰਹੋ ਫਿਰ ਓਹ ਉੱਥੇ ਖਾਣਾ ਪੀਣਾ ਆਪਣਾ ਦੇ ਦੇਣਗੇ ਚਾਹ ਨਾਸ਼ ਕੌਫੀ ਬਿਸਕਿਟ ਥੋੜਾ ਸਾ ਸਨੈਕ ਵਗੈਰਾ ਦਿੰਦੇ ਨੇ ਤੇ ਸਹਿਰ ਚ ਬਹੁਤ ਬਹੁ ਵੱਡਾ ਖੁੱਲਾ ਪਾਰਕ ਜਿਹਾ ਬੰਨਿਆ ਦਾ ਹੈ ਉੱਥੇ ਉਹ ਬੈਡਮਿੰਟ ਟਰ ਵਗੈਰਾ ਖੇਲਦੇ ਨੇ ਉੱਥੇ ਮਤਲਬ ਕਿ ਉਹਨਾਂ ਦਾ ਨੀ ਗੇਮਸ ਦਾ ਬਣਾਇਆ ਦਾ ਏ ਇਨਡੋਰ ਆਊਟ ਡੋਰ ਹਮ ਕ੍ਰਿਕੇਟ ਖੇਲ ਲੈਂਦੇ ਨੇ ਕਈ ਫੈਮਲੀ ਹੋ ਕੇ ਕਈ ਕੈਰਮ ਵਗੈਰਾ ਉੱਥੇ ਸਬ ਬੰਨੇ ਹੋਏ ਪਏ ਦੇ ਨੇ ਕੈਰਮ ਵਗੈਰਾ ਔਰ ਉਹ ਸਭ ਹਾਂਜੀ ਤੇ ਚੈਸ ਹੋ ਗਈ ਕੈਰਮ ਹੋਰ ਵੀ ਸਾਰੀ ਇਨਡੋਰ ਗੇਮ ਹੁੰਦੇ ਨੇ ਲੂਡੋ ਵਗੈਰਾ ਉਹ ਖੇਲਦੇ ਨੇ ਫੇਰ ਕਈ ਵਾਰੀ ਰਾਤ ਮਤਲਬ ਕਿ ਜਿਸ ਤ ਕੇ ਅਹ ਕੋਈ, ਫੈਸਟੀਵਲ ਵਗਰਾ ਹੁੰਦਾ ਹੈ, ਨਾ ਤੇ ਉਹ ਫੇਰ ਗੇਮਸ ਖਿਡਵਾਦੇ ਵੀ ਨੇ ਪ੍ਰਾਈਜ਼ ਜਿੱਤੋ ਆਪਣਾ
ਅੱਛਾ-ਅੱਛਾ,
ਆਹੋ ਜਿਸ ਤਰਾ ਕਿ ਉਹ ਮਤਲਬ ਕਿ ਜਿਸ ਤਰਾ ਕੁਸ਼ਚਨ ਵਗੈਰਾ ਪੁੱਛਦੇ ਨੇ ਕਪਲ ਵਗੈਰਾ ਔ। ਏ ਉਹਨਾਂ ਨੇ ਦੂਸਰਾ ਨੂੰ ਕੁਸ਼ਚ ਪੁੱ ਪੁੱਛਣਗੇ ਬ ਜਿਹਦੇ ਰਾਹੀ ਸਰ ਹੋਣਗੇ, ਉਹ ਜਿੱਤ ਗਿਆ ਫਿਰ ਉਹਨੂੰ ਪ੍ਰਾਈਜ਼ ਦਿੰਦੇ ਨੇ, ਫਿਰ ਹੋਰ ਹਾਂ ਹਾਂਜੀ ਉਹੀ ਤੇ ਉਹ ਹੋਰ ਵੀ ਮਤਲਬ ਬੜੀ, ਸਾਰੀ,
ਅੱਛਾ-ਅੱਛਾ, ਨਹੀਂ ਨਹੀਂ ਮੈਂ ਨਹੀਂ ਸੁਣਿਆ।
ਅੱਛਾ ਉਹ ਹਾਊ ਸੀ ਉਹ ਪਰਚੀ ਦੀ ਟ ਟਿਕਟ ਮਿਲਦੀ ਹੈ, ਉਹ ਨੰਬਰ ਬੋਲਦੇ ਨੇ
ਅੱਛਾ,
ਮਤਲਬ ਕੀ ਜੋ ਜਿਹੜੀ ਫਸਟ ਲਾਈਨ ਸੈਕਿੰਡ ਲਾਈਨ ਥਰਡ ਲਾਈਨ ਐਵੇਂ ਹੁੰਦਾ ਹੈ, ਕੋਰਨਰ ਹੁੰਦੇ ਨੇ ਮਤਲਬ ਕੀ ਉਹ ਸਭ ਹਾਂ ਐਵੇਂ ਬੜੀ ਅੱਛੀ-ਅੱਛੀ ਗੇਮਸ ਖਿਲਾਂਦੇ ਨੇ ਰੋਜ਼ ਅਲੱਗ-ਅਲੱਗ ਹਾਂਜੀ, ਤੇ ਫੇਰ ਤਾਂ ਕਰਕੇ, ਤੇ ਮੈਂ ਉਹੀ ਕਿਹਾ ਮੈਂ ਕਿਹਾ ਚਲੋ। ਹਰ ਵਾਰੀ ਹੁਣ ਤੁਸੀਂ ਪਿਛਲੀ ਵਾਰ ਵਾਟਰ ਪਾਰਕ ਗਏ ਸੀ। ਹੁਣ ਇਸ ਵਾਰ ਰਿਜ਼ੋਰਟ ਚੱਲੋ।
ਹਾਂ ਚਲੋ, ਕੋਈ ਗੱਲ ਨੀ ਹਾਂ ਅੱਛਾ ਲੱਗੇਗਾ ਬੱਚੇ ਵੀ ਨੇ ਛੋਟੇ ਛੋਟੇ ਤੇ ਉਹ ਵੀ ਖੁਸ਼ ਹੋ ਜਾਣਗੇ ਬੱਚੇ ਵੀ, ਕੋਈ ਨੀ ਤੁਸੀਂ ਸਾਡੀ ਵੀ ਤਿਆਰੀ ਕਰ ਕਰਲੋ ਨਾਲ, ਤੁਸੀਂ ਸਾਨੂੰ ਦੱਸਦੇ ਆ ਜੇ ਨਾ ਕਦੋਂ ਜਾਣਾ ਹੈ। ਸਾਨੂੰ ਫੋਨ ਫੋਨ ਕਰਦੇ ਆ ਜੇ ਹਨਾ।
ਠੀਕ ਹੈ ਠੀਕ ਹੈ, ਹੋਰ ਉਹੀ ਮੈਂ ਹੋਰ ਦੋ ਦਿਨ ਦਾ ਪਲਨਿੰਗ ਬਣੇਗੀ ਸਾਡੀ ਠੀਕ ਹੈ ਨਾ, ਅੱਛਾ, ਠੀਕ ਨਾ ਦੋ ਦਿਨ ਕਿਉਂਕਿ ਦੋ ਮਤਲਬ ਦੋ ਦਿਨ ਹੋਰ ਦੋ ਰਾਤਾਂ, ਐਦਾ ਕਰਕੇ,
ਹਾਂ-ਹਾਂ-ਹਾਂ-ਹਾਂ, ਕੋਈ ਗੱਲ ਨੀ ਕੋਈ ਗੱਲ ਨੀ ਹਾਂਜੀ ਹਾਂਜੀ ਕੋਈ ਗੱਲ ਨੀ ਕੋਈ ਗੱਲ ਕੋਈ ਗੱਲ ਨੀ ਹਨਾ, ਤੁਸੀਂ ਕਰ ਲਿਆ ਜੇ ਸਾਡਾ ਆਪੋ
ਠੀਕ ਤੇ ਮੈਂ ਮਤਲਬ ਕਿ ਹਾਂ ਇੱਕ ਦੋ ਜਿਨੇ ਹੋਣ। ਨਾਲ ਨੇ, ਉਹਨਾਂ ਨੂੰ ਵੀ ਪਤਾ ਕਰਕੇ ਤੇ ਫੇਰ ਮੈਂ ਪੂਰੀ ਡੇਟ ਵਗੈਰਾ ਸਭ ਤੁਹਾਨੂੰ ਨੂੰ ਮੈਂ ਡੇਟ ਕਰ ਦਾਂ ਗੀ ਠੀਕ ਹੈ ਕਿ ਕ ਜਾਣਾ ਹੈ ਕੀ ਹੋਰ ਕੀ ਕਿਵੇਂ ਠੀਕ ਹੈ
ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਸਾਨੂੰ ਦੱਸ ਦਜੇ ਖਾਲੀ ਇੱਕ ਦਿਨ ਪਹਿਲਾਂ ਹੀ ਦੱਸਦੇ ਆਜੇ ਦੋ ਦਿਨ ਬਲੱਗ ਤਿਆਰੀ ਕਰਨੀ ਪਏਗੀ ਨਾ ਸਾਨੂੰ ਫਿਰ ਤੁਹਾਨੂੰ ਪਤਾ ਨਿੱਕੇ ਨਿੱਕੇ ਬੱਚਿਆਂ ਨਾਲ ਥੋੜਾ ਨਾਸ਼ਤਾ ਵੀ ਘਰ ਦਾ ਬਣਾਵਾਂਗੇ ਬਾਹਰ ਦਾ ਨਾਸ਼ਤਾ ਸਹੀ ਨੀ ਲੱਗਦਾ ਬੱਚਿਆਂ ਨੂੰ ਹਾਂ
ਤੇ ਉਹ ਉੱਥੇ ਬਣਾਉਣ ਦੀ ਕੋਈ ਲੋੜ ਨਹੀਂ ਉੱਥੇ ਉਹ ਸਬ ਕੁੱਝ ਆਪੇ ਹੀ ਦੇਣਗੇ
ਆਪੇ ਹੀ ਦੇ ਦੇਣਗੇ ਥੋੜਾ ਬਹੁਤ ਜੋ ਸਿਰਫ ਮਤਲਬ ਕਿ ਬੱਚੇ ਛੋਟੇ ਨੇ ਨਾ ਤੇ ਬਈ ਰਾ
ਉਹ ਰਸਤੇ ਨਹੀਂ ਨੀ ਸਭ ਕੁਛ ਦੇਣਗੇ ਸਭ ਕੁਛ ਦੇਣਗੇ ਉੱਥੇ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਚਲੋ ਸਤਿ ਸ੍ਰੀ ਅਕਾਲ ਹਾਂਜੀ
ਸਤਿ ਸ਼੍ਰੀ ਅਕਾਲ ਹਾਂ ਠੀਕ